ਹੈਲੋ,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
ਕੀ ਹਾਲ ਹੈ?
ਬਸ ਵਧੀਆ -ਵਧੀਆ ਤੁਸੀਂ ਸੁਣਾਓ ਸਭ ਵਧੀਆ ਘਰੇ ਪਰਿਵਾਰ ਸਾਰੇ
ਹਾਂਜੀ -ਹਾਂਜੀ, ਸਭ ਵਧੀਆ ਤੁਸੀਂ ਦੱਸੋ ਕਿਵੇਂ ਏਧਰ ਸਭ
ਬਸ -ਬਸ ਮੈਂ ਕਿਹਾ- ਚਲੋ। ਤੁਹਾਡੇ ਨਾਲ ਥੋੜ੍ਹੀ ਬਹੁਤ ਨਾ ਸਕਿੱਲਸ ਬਾਰੇ ਗੱਲ ਕਰਾਂ ਥੋੜ੍ਹੇ ਬੱਚਿਆਂ ਨੂੰ ਵੀ ਮੈਂ ਥੋੜ੍ਹਾ ਸਕਿੱਲਸ ਵਗੈਰਾ ਬਾਰੇ ਦੱਸਣਾ ਸੀ। ਤੇ ਮੈਂ ਕਿਹਾ -ਚਲੋ ਤੁਹਾਡੇ ਕੋਲੋਂ ਥੋੜ੍ਹੀ ਬਹੁਤ ਟਰਾਏ ਲੈ ਲਾਂ ਤੁਸੀਂ ਕੀ ਕਹਿੰਦੇ ਹੋ?
ਅੱਜ ਕੱਲ੍ਹ ਦੇ ਟਾਈਮ ਵਿੱਚ ਸਕਿੱਲ ਦਾ ਤਾਂ ਬਹੁਤ ਮਤਲਬ ਸੋ ਸਕਿੱਲ ਤਾਂ ਬੰਦੇ ਨੂੰ ਕੁਛ ਨਾ ਕੁਛ ਆਉਣੀ ਚਾਹੀਦੀ ਹੈ ਇਹ ਤਾਂ ਮਸਟ ਹੈ ਇੱਕ। ਹਨਾ, ਹਮ ਕਿਵੇ ਆਪਾਂ ਸਿਰਫ ਕਰਦੇ ਹਾਂ। ਕਿਤਾਬੀ ਪੜਾਈ ਨਾਲ ਅੱਜ- ਕੱਲ ਕੁਛ ਨੀ ਬਣਦਾ ਅੱਜ -ਕੱਲ੍ਹ ਦੇ ਟਾਈਮ ਵਿੱਚ ਹ
ਹਾਂਜੀ ਬਿਲਕੁਲ ਬਿਲਕੁਲ ਨਹੀਂ ਅੱਜ ਕੱਲ੍ਹ ਤਾਂ ਤੁਸੀਂ ਦੇਖ ਹੀ ਰਹੇ ਹੋ ਅੱਜ ਕੱਲ੍ਹ ਕਿੰਨਾ ਜ਼ਿਆਦਾ ਕਰੇਜ਼ ਵੀ ਹੋਏ ਦਾ ਨਾ ਪੰਜਾਬ ਉਹਦਾ ਕੰਪਿਊਟਰ ਦਾ ਹੋ ਗਿਆ ਆਦ ਮੈਂ ਕੱਲ੍ਹ ਉਹਦਾ ਏ ਆਈ ਚੱਲਿਆ ਹੋਇਆ ਹੈ ਓਫ ਬਿਲਕੁਲ ਬਿਲਕੁਲ ਮੈਂ ਤਾਂ ਉਹੀ ਸੋਚ ਰਹੀ ਸੀ ਮੈਂ ਕਿਹਾ ਆਪਣੇ ਬੇਟੇ ਨੂੰ ਮੈਂ ਪਾਉਣਾ ਹੈ ਅਤੇ ਮੈਂ ਸੋਚ ਰਹੀ ਸੀ ਕਿ ਉਹਨੂੰ ਏ ਆਈ ਦਾ ਹੀ ਸਕਿੱਲਸ ਦੇ ਵਿੱਚ ਮੈਂ ਪਾ ਦਿੰਦੀ ਹਾਂ ਕਿਉਂਕਿ ਆਉਣ ਵਾਲੇ ਟਾਈਮ 'ਚ ਵੀ ਵਧੀਆ ਰਹੇਗਾ ਦੇਖੋ ਸਾਨੂੰ ਉਹ ਸਕਿੱਲਸ ਕਰਉਣੀਆਂ ਚਾਹੀਦੀਆਂ ਨੇ ਜਿਹੜਾ ਆਣ ਵਾਲੇ ਟਾਈਮ ਦੇ ਵਿੱਚ ਵੀ ਸਾਡਾ ਬੱਚਾ ਬੱਚਾ ਨਾ ਸਹੀ ਤਰੀਕੇ ਨਾਲ ਕਰ ਪਾਏ ਉਹਨੂੰ ਥੋੜ੍ਹੀ ਔਖ ਨਾ ਆਏ ਇਹ ਚੀਜ਼ ਕਰਨ ਲਈ
ਹਾਂਜੀ ਹਾਂਜੀ ਨਹੀਂ ਉਹ ਤਾਂ ਹੈ ਵੀ ਸਕਿੱਲ ਤਾਂ ਕੋਈ ਵੀ ਹੈ ਚਲੋ ਆਪਾਂ ਜੇ ਕੋਈ ਵੈਸੇ ਵੀ ਕੁਛ ਅਲੱਗ ਤੋਂ ਇਹ ਐ ਮਤਲਬ ਕੰਪਿਊਟਰ ਨਾਲ ਰਿਲੇਟਿਡ ਨਾ ਸਿੱਖੇ ਕੁਛ ਹੋਰ ਜਿਵੇਂ ਮੈਂ ਦੇਖੋ ਸਟੀਚਿੰਗ ਸਿੱਖੀ ਸੀ ਹਨਾ ਸਿਲਾਈ ਸਿੱਖੀ ਸੀ ਮਤਲਬ ਉਹਦਾ ਕਿੰਨਾ ਬੈਨੀਫਿਟ ਹੋਇਆ ਤੁਸੀਂ ਜੇ ਹੁਣ ਦੇਖੋ ਵੀ ਅੱਜ ਕੱਲ੍ਹ ਕਿੰਨੀ ਸਟਿਚਿੰਗ ਹੈ ਜੇ ਆਪਾਂ ਮਾਰਕੀਟ ਵਿੱਚ ਜਾਂਨੇ ਹਾਂ ਹਨਾ ਸੂਟ ਕਿੰਨੇ ਕੋਸਟਲੀ ਸਟਿੱਚ ਹੁੰਦੇ ਨੇ
ਬਿਲਕੁਲ ਬਿਲਕੁਲ ਉਹੀ ਨਾ ਹਰ ਇੱਕ ਸਾਨੂੰ ਟਾਈਮ ਦੇ ਦੇ ਨਾਲ ਵੀ ਨਾ ਉਹ ਚੀਜ਼ ਕਰ ਲੈਣੀ ਚਾਹੀਦੀ ਐ ਜਿਵੇਂ ਆਪਾਂ ਕਹਿੰਨੇ ਆਂ ਨਾ ਕਿ ਦੇ ਹਣ ਤੁਸੀਂ ਸਟਿਚਿੰਗ ਕੀਤੀ ਕਿੰਨੀ ਵਧੀਆ ਗੱਲ ਕੀਤੀ ਹੈ ਤੁਸੀਂ ਦੇਖੋ ਹੁਣ ਤੁਸੀਂ ਆਪਣਾ ਚਲੋ ਆਪਣਾ ਵੀ ਕੁਝ ਸੂਟ ਵਗੈਰਾ ਸਟਿੱਚ ਕਰਨਾ ਹੋਏ ਤੁਸੀਂ ਦੇਖੋ ਉਹ ਆਪਣੇ ਤਰੀਕੇ ਨਾਲ ਆਪਣੀ ਹੈ ਨਾ ਡਿਜ਼ਾਇਨ ਪਾ ਲਿਆ ਕੁੱਛ ਨਵੇਂ ਨਵੇਂ ਤਰੀਕੇ ਦਾ ਤੁਸੀਂ ਕਰ ਲਿਆ ਤੁਹਾਡੇ ਲਈ ਕਿੰਨਾ ਵਧਆ ਨਾਲੇ ਦੂ ਚੰਗੀ ਹੈ ਤੁਹਾਡੇ ਜਿਹੜੇ ਤੁਸੀਂ ਬਾਹਰ ਕਿਸੇ ਨੂੰ ਪੈਸੇ ਦੇਣੇ ਆ ਤੁਹਾਡੇ ਉਹ ਚੀਜ਼ ਬਚਦੀ ਪਈ ਉਹ ਵੀ ਤੇ
ਸਹੀ ਗੱਲ ਮੇਰੇ ਕਿ ਮਤਲਬ ਆਪਣੇ ਮ ਦੇ ਆਪਣੇ ਸਿਸ ਦੇ ਮੈਂ ਉਹਨਾਂ ਦੇ ਵੀ ਸਟਿੱਚ ਕਰਦੀ ਆਂ ਸ ਸੂਟ ਤੇ ਉਹਨਾ ਨੂੰ ਬਾਹਰ ਕਿਤੋਂ ਪਸੰਦ ਹੀ ਨੀ ਆਂਦੇ ਪਤਾ ਕੀ ਹੁੰਦਾ ਥੋੜ੍ਹੀ ਬਹੁਤ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਤਾਂ ਫ਼ਿਰ ਮੈਂ ਖੁਦ ਹੀ ਓਨ ਦਾ ਸਪੋਟ ਹੀ ਮਤਲਬ ਜਦ ਉਹਨਾਂ ਤੋਂ ਪਵਾ ਕੇ ਦੇਖ ਤੇ ਫਿਰ ਮਤਲਬ ਕਰ ਦਿੰਦੀ ਹਾਂ ਸਹੀ ਹਨਾ ਫਰ ਬਾਹਰ ਜਾਓ ਫਿਰ ਬਾਰ ਬਾਰ ਪਹਿਲਾਂ ਸਿਲਵਾਨ ਜਾਂ ਉਹ ਫਿਰ ਜੇ ਕੋਈ ਕਮੀ ਪੇਸ਼ੀ ਕੁਛ ਰਹਿ ਗਿਆ ਕੋਈ ਪ੍ਰੋਬਲਮ ਹੈ ਤਾਂ ਫੇਿਰ ਉਹਨੂੰ ਔਲਟਰ ਕਰਵਾਓ ਦੁਬਾਰਾ ਤੋਂਲ ਠ ਕਰਵਾਓ
ਬਿਲਕੁਲ ਬਿਲਕੁਲ ਇਹ ਤਾਂ ਸਹੀ ਕਰਦੇ ਹੋ ਤੁਸੀਂ ਕੋਈ ਗੱਲ ਨਹੀਂੀ ਮੈਂ ਵੀ ਹੁਣ ਤੁਹਾਡੇ ਕੋਲ ਆ ਕੇ ਸਵਿ ਕਰਵਾ ਕੇ ਜਾਵਾਂਗੇ ਆਪਣੇ ਸੂਟ ਦਾ
ਹਾਂਜੀ ਕੋਈ ਗੱਲ ਨਹੀਂੀ ਜਰੂਰ ਆਇਓ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਹੀਂ ਮੈਂ ਵੀ ਮਤਲਬ ਜਦੋਂ ਸਾਡੀ ਮੇ ਮੇਰੀ ਮੈਰਿਜ ਹੋ ਗਈ ਹੈ ਨਾ ਅਤੇ ਮੈਂ ਮੈਰਿਜ ਤੋਂ ਬਾਅਦ ਫਿਰ ਮੈਂ ਆਪਣੇ ਹਸਬੈਂਡ ਨੂੰ ਕਿਹਾ ਸੀ ਅਤੇ ਉਹਨਾਂ ਨੇ ਮੈਨੂੰ ਕਿਹਾ ਸੀ ਕੋਈ ਨਹੀਂ ਤੂੰ ਕੁਛ ਦੇਖ ਲੈ ਅਗ ਤੈਨੂੰ ਸਟੱਡੀ ਬ ਹੈ ਕਿਉਂਕਿ ਮੈਨੂੰ ਸਟੱਡੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਸ਼ੌਂਕ ਆ ਪੜ੍ਹਨ ਦਾ ਕੁਛ ਚੀਜ਼ ਕਰਨ ਦਾ ਨਵੀਆਂ ਫਿਰ ਮੈਂ ਵੀ ਕੰਪਿਊਟਰ ਦਾ ਉਦੋਂ ਕੋਰਸ ਸਿੱਖ ਲਿਆ ਸੀ ਹੁਣ ਮੈੂੰ ਵੀਥੋੜ੍ਹਾ ਬਹੁਤ ਕੰਪਿਟਰ ਕਿ ਮ ਥੋੜ੍ਹਾ ਸਾ ਕਰ ਲੈਂਦੀ ਹਾਂ ਬੇਸਿਕ ਹੀ ਥੋੜ੍ਹਾ ਕੁਛ ਹਾਂ ਜਿਵੇਂ ਹੁਣ ਥੋੜ੍ਹਾ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਤੁਹਾਨੂੰ ਪਤਾ ਹੋਣਾ ਕੰਪਿਊਟਰ ਵੀ ਕਿੰਨਾ ਜ਼ਿਆਦਾ ਡਿਵੈਲਪ ਹੋ ਦੁਕਾਨਾਂ ਨਾਲੇ ਕਿੰਨੀ ਕਿੰਨੀ ਚੀਜ਼ ਆ ਚੁੱਕੀ ਹੈ ਕੰਪਨੀ ਟਟਰ ਦੇ ਵਿੱਚ ਵੀ ਮੈਂ ਕਿਹਾ ਚ ਥੋੜਾ ਬਹੁਤ ਮੈਂ ਔਨਲਾਈਨ ਮੈਂ ਥੋੜ੍ਹਾ ਬੇਸਿਕ ਚੀਜ਼ਾਂ ਦੇਖ ਲੈਂਦੀ ਹਾਂ
ਹਮ ਕੀ ਕੀਤਾ ਫੇਿਰ ਤੁਸੀਂ ਬੇਸਿਕ ਵਿੱਚ ਮੈਂ ਵੀ ਸੋਚ ਰਹੀ ਸੀ ਮੈਂ ਕੰਪਿਊਟਰ ਦਾ ਕਰੂੰਗੀ ਵੀੇ
ਮੈਂ ਤੇ ਬੇਸਿਕਸ ਬੇਸਿਕਸ ਦੇ ਵਿੱਚ ਜਿਵੇਂ ਨ ਬੇਸਿਕਸ ਦੇ ਵਿੱਚ ਉਥ ਕੁਛ ਵੀ ਨਹੀਂ ਹੁੰਦਾ ਬੇਸਿਕ ਦੇ ਵਿੱਚ ਬਸ ਤੁਹਾਨੂੰ ਪਤਾ ਹੁੰਦਾ ਨਾ ਕੰਪਿਊਟਰ ਦਾ ਔਨ ਔਫ ਹੋ ਗਿਆ ਜਿਵੇਂ ਪੈਨ ਡਰਾਈਵ ਸਿਸਟਮ ਹੋ ਗਿਆ ਤੁਸੀਂ ਡਾਟ ਡਾਟਾ ਅਗਰ ਆਪਣੇ ਫੋਨ 'ਚ ਸ਼ੇਅਰ ਕਰਨਾ ਜਾਂ ਤੁਸੀਂ ਕੰਪਿਊਟਰ 'ਚ ਡਾਟਾ ਪਉਣਾ ਹੈ ਜਿਵੇ ਛੋਟ ਛਟੇ ਮਟੇਟੇ ਕੂਚ ਤੁਸੀਂ ਉਹ ਬਣਾਉਣੇ ਹੁੰਦੇ ਨਾ ਜਿਵੇਂ ਪੈਂਪਲੇਟਸ ਬਣਾਉਣੇ ਹੁੰਦੇ ਨੇ ਹਨਾ ਕੋਈ ਸ਼ੀਟਸ ਬਣਾਉਣੀਆਂ ਹੁੰਦੀਆਂ ਨੇ ਕਿਵੇਂ ਕਿੰਨੀ ਸਾਈਜ਼ ਦੀ ਕਿਵੇਂ ਕੋਈ ਵੈਡਿੰਗ ਕਾਰਡ ਬਣਾਉਣਾ ਕੁਛ ਮੈਂ ਨਾ ਇਹ ਸਾਰਾ ਕੁਛ ਸਿੱਖਿਆ ਹੋਇਆ ਸੀ ਮਤਲਬ ਹਾਂ
ਵੀ ਨਾਲ ਹੀ ਹੋ ਗਿਆ ਹਨਾ ਵੈਬ ਡਿਜ਼ਾਇਨਿੰਗ ਦਾ ਵੀ ਵਿੱਚ ਹੀ ਹੈ ਗਿਆ
ਸਾਈਟਸ ਬਣਾਉਣੀਆਂ ਸਿੱਖਦੀੀਆਂ ਸੀ ਮੈਂ ਕਿ ਆਪਣੀ ਕਿਵੇ ਕ੍ਰੀਏਟ ਕਰਨੀ ਐ। ਹੁਣ ਮੈਂ ਇਹੀ ਚੀਜ਼ ਸੋਚ ਰਹੀ ਸੀ ਮੈਂ ਕਿਹਾ ਜਾਂ ਮੈਂ ਕੰਮ ਕਰਦੀ ਹਾਂ ਕੁਛ ਜਿਵੇਂ ਸੇਲ ਪਰਚੇਜ਼ ਦਾ ਕੰਮ ਖੋਲ੍ਹ ਲੈਂਦੀ ਹਾਂ ਜਿਵੇਂ ਮਤਲਬ ਬਾਹਰ ਤੋਂ ਕਿੱਥੋਂ ਦੇ ਕੱਪੜੇ ਲੈ ਕੇ ਕੇ। ਅਤੇ ਆਪਣੀ ਮੈਂ ਕੋਈ ਇੱਕ ਵੈੱਬਸਾਈਟ ਬਣਾਂਣੀ ਹਾਂ। ਵੈਬਸਾਈਟ ਉੱਤੇ ਮੈਂ ਆਪਣਾ ਬ੍ਰਾਂਡ ਪਾਂਦਗੀ। ਤੇ ਇਦਾਂ ਮੇਰੇ ਥੋੜ੍ਹਾ ਸੇਲ ਵੀ ਹੋਜੇ‍ਗਾ ਨਾਲੇ ਮੈਨੂੰ ਕੁਛ ਕੁਛ ਨਵੀਂ ਚੀਜ਼ ਸਿੱਖਣ ਨੂੰ ਵੀ ਮਿਲ ਜੇਗੀ।
ਨਹੀਂ, ਅੱਜ ਕੱਲ੍ਹ ਲੋਕ ਬਹੁਤ ਕਮਾ ਰਹੇ ਐਵੇਂ ਔਨਲਾਈਨ ਸ਼ੋਪਿੰਗ ਤੋਂ ਵੀ ਬਹੁਤ ਕਮਾ ਰਹੇ।
ਹਾਂਜੀ ਹਾਂਜੀ, ਨਾਲੇ ਦੇਖੋ ਨਾ ਮਹਿੰਗਾਈ ਹਾਂਜੀ ਬਿਲਕੁਲ ਬਿਲਕੁਲ ਨਾਲੇ ਮਹਿੰਗਾਈ ਵੀ ਤੇ ਇੰਨੀ ਹੋ ਗਈ ਐ। ਨਾ ਹੁਣ ਤਾਂ ਸਭ ਬੰਦੇ ਇੱਦਾਂ ਕਰਦੇ ਨੇ ਕਿ ਹਾਂ ਬਈ ਸਾਨੂੰ ਕੁਛ ਨਾ ਕੁਛ ਅਸੀਂ ਕਿਤੋਂ ਨਾ ਕਿਤੋਂ ਰਨ ਕਰ ਲਈਏ ਜਾਂ ਕੋਈ ਨਾ ਕੋਈ ਚੀਜ਼ ਅਸੀਂ ਸਿੱਖ ਲਈਏ। ਕੀ ਜਿੰਨਾ ਸਿੱਖਾਂਗੇ ਉਹ ਸਾਡੇ ਲਈ ਵਧੀਆ। ਰਹੇਗਾ ਨਾ ਅੱਗੇ ਕੰਮ ਕਰਨ ਲਈ ਵੀ ਸਾਨੂੰ ਦਿੱਕਤ ਨਹੀਂ ਆਈ। ਹੂੰ। ਸਾਨੂੰ ਜਿਵੇਂ ਹੁਣ ਦੇਖੋ ਤੁਸੀਂ ਅਗਰ ਕੁਛ ਸਿੱਖ ਕਿਹਾ ਹੁਣ ਹਨਾ ਤੁਹਾਡੇ ਕੋਲ ਕੋਈ ਸਕਿੱਲ ਹੈਗੀ ਹੈ ਤੁਸੀਂ ਤਾਂ ਕਰਕੇ ਆਪਣਾ ਥੋੜ੍ਹਾ ਬਹੁਤ ਕਰ ਰਹੇਓ ਜੇ ਤੁਸੀਂ ਇਹੀ ਕੋਈ ਸਕਿੱਲ ਹੀ ਨਾ ਸਿੱਖੋ। ਹੁੰਦੀ ਤੁਸੀਂ ਘਰੇ ਰਹਿੰਦੇ ਹੈ ਨਾ ਕੁਛ ਕਰਨਾ ਹੀ ਨਹੀਂ ਸੀ ਤੁਸੀਂ ਫਿਰ ਕਹਿੰਦੇ ਨਾ ਯਾਰ ਮੈਂ ਹੁਣ ਸਿੱਖ ਲਾਂ ਦੇਖੋ ਫਿਰ ਬੱਚਿਆਂ ਕਾਰਨ ਨਾ ਥੋੜ੍ਹਾ ਬੜੀ ਦਿੱਕਤ ਰਹਿੰਦੀ ਹੈ।
ਹਾਂਜੀ ਇਹ ਤਾਂ ਹੈ ਨਹੀਂ। ਪਤਾ ਕੀ ਅਨਮੈਰਿਡ ਟਾਈਮ ਜਿਹੜਾ ਸਿੱਖ ਲੈਂਦਾ ਨਾ ਉਹ ਜ਼ਿਆਦਾ ਵਧੀਆ ਰ ਮੇਰੀ ਤਾਂ ਸੋਚ ਹੈ ਜਾਂ ਫਿਰ ਤੁਸੀਂ ਜਦੋਂ ਸਿੱਖ ਸਕਦੇ ਹੋ ਜਦੋਂ ਬੱਚੇ ਬੜੇ ਹੋ ਗਏ ਸਕੂਲ ਜਾਣ ਲੱਗ ਗਏ ਫੇਰ ਉਸ ਉਸ ਟਾਈਮ ਤੁਹਾਡੇ ਕੋਲ ਟਾਈਮ ਹੁੰਦਾ ਹਨਾ ਬੱਚੇ ਸਕੂਲ ਗਏ ਤੁਸੀਂ ਪਿੱਛੋਂ ਕੁਛ ਸਿੱਖੋ।
ਸਿੱਖ ਲਓ ਉਹ ਵੀ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਬੱਚੇ ਸਕੂਲ ਹੈਗੇ ਆ ਜਦੋਂ ਉਹ ਘਰੇ ਆ ਗਏ ਫਿਰ ਉਹ ਵੀ ਉਹਦੇ ਲਈ ਵੀ ਟਾਈਮ ਨਹੀਂ ਹੁੰਦਾ। ਕਿਉਂਕਿ ਬੱਚਿਆਂ ਨੂੰ ਵੀ ਫਿਰ ਦੇਖਣਾ ਬ ਬਿਲਕੁਲ ਬਿਲਕੁਲ ਉਹਨਾਂ ਦੀ ਵੀ ਸਟੱਡੀ ਦੇਖ। ਪੈਂਦੀ ਹੈ ਉਹਨਾਂ ਨੂੰ ਵੀ ਕਰਾਉਣਾ ਪੈਂਦਾ ਹਾਂਜੀ ਹਾਂਜੀ ਉਹਨਾਂ ਨੂੰ ਵੀ ਦੱਸਣਾ ਉਹਨਾਂ ਬਾਰੇ ਵੀ ਦੇਖਣਾ ਕੁਛ ਹੈ ਨਾ ਕਿ ਜਿਵੇਂ ਜਿਹੜੀ ਜਿਹੜੀ ਚੀਜ਼ਾਂ ਹੁਣ ਚੱਲਦੀ ਪਈ ਹੁੰਦੀਆਂ ਜਿਵੇਂ ਹੁਣ ਮੈਂ ਹੀ ਸੋਚ ਰਹੀ ਸੀ ਮੈਂ ਥੋੜ੍ਹਾ ਸਰ ਕੀਤਾ ਸਕਿੱਲਸ ਲਈ ਅਤੇ ਮੈਨੂੰ ਤਾਂ ਸਭ ਤੋਂ ਟੋਪ ਤੇ ਨਾ ਏ ਆਈ ਦਾ ਹੀ ਮਿਲਿਆ। ਮੈਂ ਕਿਹਾ ਮੈਂ ਤਾਂ ਹੁਣ ਏ ਆਈ ਦਾ ਹੀ ਕਨਫਰਮ ਕਰਦੀਆਂ ਅਤੇ ਮੈਂ ਤਾਂ ਬੇਟੇ ਨੂੰ ਏ ਆਈ ਦੇ ਸਕਿੱਲਸ 'ਚ ਪਾ ਦਈਏ
ਹੂੰ ਨਹੀਂ ਬੱਚਾ ਦੇਖੋ ਕੱਲ ਆਪਣਾ ਕੋਈ ਯੂਟਿਊਬ ਚੈਨਲ ਕਰ ਲੈਂਦਾ ਸਟਾਰਟ ਕੋਈ ਇੰਸਟਾਗ੍ਰਾਮ ਤੇ ਕਰ ਲੈਂਦਾ ਏ ਆਈ ਮਤਲਬ ਕਿੰਨਾ ਏ ਆਈ ਨਾਲ ਹੀ ਹੁੰਦਾ ਸਾਰਾ ਅੱਜ ਕਲ ਮਤਲਬ ਵੀਡੀਓ ਵੈਰਾ ਐਡਿਟ ਹੁੰਦੀ ਆ ਕੁਛ ਹੁੰਦਾ ਬਹੁਤ ਕੁਛ ਮਤਲਬ ਸਭ ਏ ਆਈ ਚਾਹੀਦਾ ਓਦੇ ਏ ਆਈ ਦਾ। ਆਪਾਂ ਦੇਖਦੇ ਵੀ ਕਿੰਨੀਆਂ ਵਧੀਆ ਵਧਆ ਵੀਡੀਓਜ਼ ਹੁੰਦੀਆਂ। ਕਿੰਨੀ ਵਧੀਆ ਐਡੀਟਿੰਗ ਹੋਈ ਹੁੰਦੀ ਆ ਉਹਦੇ ਵਿੱਚ ਹਨਾ।
ਬਿਲਕੁੱਲ ਹਾਂ ਕੁਛ ਮਤਲਬ ਜੋ ਤੁਹਾਡਾ ਮਤਲਬ ਕੋਈ ਬੰਦਾ ਨਹੀਂ ਹੋਏਗਾ ਬਟ ਏਆਈ ਨੇ ਉੱਦਾਂ ਦਾ ਐਡਿਟ ਕਰਕੇ ਕੁਛ ਇੱਦਾਂ ਦੀਆਂ ਚੀਜ਼ਾਂ ' ਪਾ ਕੇ ਇੱਦਾਂ ਲੱਗਦਾ ਕਿ ਉਹ ਰੀਅਲ ਬੰਦਾ ਹੈ।
ਸਹੀ ਗੱਲ ਹੈ।
ਤਾਂਹੀ ਮੈਂ ਕਿਹਾ ਉਹਦੇ ਬੈਨੀਫਿਟਸ ਬੜੇ ਜ਼ਿਆਦਾ ਦੱਸਦੇ ਪਏ ਨੇ ਫੋਨ ਦੇ ਵਿੱਚ। ਤੇ ਫਿਰ ਮੈਂ ਬੇਟੇ ਨਾਲ ਵੀ ਗੱਲ ਕਰ ਰਹੀ ਸੀ ਮੈਂ ਤੈਨੂੰ ਨਾ ਮੈਂ ਏ ਆਈ ਦੇ ਕੋਰਸ ਚ ਪਾ ਦਿੰਦੀ ਹਾਂ ਤੇਰੇ ਲਈ ਸਹੀ ਰਹੇਗਾ। ਕਹਿੰਦਾ ਹਾਂ ਮੰਮਾ ਕੋਈ ਗੱਲ ਨਹੀਂ ਮੈਂ ਤਿਆਰ ਹਾਂ। ਕਰਨ ਲੀ ਥੋੜਾ ਬਹੁਤ ਕੰਪਿਊਟਰ ਪਤਾ ਸੀ ਕਿ ਘਰੇ ਹੁਣ ਕੰਪਿਊਟਰ ਰੱਖਿਆ ਹੋਆ ਥੋੜ੍ਹਾ ਬਹੁਤ ਮੈਂ ਬੇਸਿਕ ਬੇਸਿਕ ਮੈਂ ਵੀ ਬੱਚਿਆਂ ਨੂੰ ਸਿਖਾ ਤਾ ਦਾ ਸੀ ਅਤੇ ਉਹ ਕਹਿੰਦੇ ਮੰਮਾ ਠੀਕ ਹੈ। ਅਸੀਂ ਕਰ ਲਵਾਂਗੇ। ਫਿਰ ਮੈਂ ਕਿਹਾ ਫਿਰ ਮੈਂ ਸ਼ਾਮੀ ਨਾ ਪਤਾ ਕਰਦੀ ਹਾਂ ਪਹਿਲਾਂ ਕੁਛ ਔਨਲਾਈਨ ਦੇਖਦੀ ਹਾਂ ਨੀਅਰ ਬਾਏ ਅਗਰ ਮੈਨੂੰ ਬ ਮਿਲ ਜਾਂਦਾ ਤੇ ਠੀਕ ਆ ਨਹੀਂ ਤਾਂ ਫਿਰ ਕੁਛ ਔਨਲਾਈਨ ਕਰਕੇ ਨਾ ਫੇਰ ਮੈਂ
ਨਹੀਂ ਔਨਲਾਈਨ ਹੀ ਤੁਸੀਂ ਕਰਵਾਓ ਬੱਚਿਆਂ ਨੂੰ ਦੇਖੋ ਗਰਮੀ ਦਾ ਮੌਸਮ ਹੈ ਹੁਣ ਬਾਹਰ ਜਾਣ ਚ ਵੀ ਦਿੱਕਤ ਹੈ ਅੱਗੇ ਹੁਣ ਵਿੰਟਰ ਸਮਰ ਬਰੇਕ ਹੋ ਗਈ ਗਰਮੀਆਂ ਛੁਟੀਆਂ ਹੋਣ ਬੱਚੇ ਫੇਰ ਆਰਾਮ ਨਾਲ ਘਰ ਬੈਠ ਕੇ ਕੁਝ ਸਿੱਖ ਸਕਦੇ ਆ। ਨਾਲੇ ਹੂੰ ਦੂਸਰੀ ਗੱਲ ਹੈ ਜਿਹੜੇ ਔਨਲਾਈਨ ਕੋਰਸਿਸ ਹੁੰਦੇ ਆ। ਮਤਲਬ ਬਹੁਤ ਸਸਤਾ ਹੁੰਦੇ ਆ
ਅੱਛਾ ਅੱਛਾ ਠੀਕ ਹੈ ਠੀਕ ਹੈ ਕੋਈ ਨੀ ਮੈਂ ਨਾ ਔਨਲਾਈਨ ਹੀ ਟਰਾਈ ਕਰਾਂਗੀ ਫਿਰ ਅਗਰ ਤੁਹਾਨੂੰ ਕੋਈ ਮਿਲੇਗਾ ਨਾ ਤੇਜ਼ ਵਗੈਰਾ ਤੁਸੀਂ ਮੈਨੂੰ ਸ਼ੇਅਰ ਕਰਨਾ ਮੈਂ ਦੇਖਾਂਗੀ ਫਿਰ ਕਰਕੇ।
ਇਹ ਤਾਂ ਵੈਸੇ ਤੁਸੀਂ ਸਰਚ ਕਰ ਲੋ ਤੁਹਾਨੂੰ ਪਤਾ ਲੱਗ ਜੂ ਗਾ ਤੁਹਾਡੇ ਨੀਅਰ ਬਾਏ ਮਤਲਬ ਕੀ ਹੈ ਜਾਂ ਫਿਰ ਜੇ ਨੀਅਰ ਬਾਏ ਨੀਾਂ ਕਹਿੰਦੇ ਮਤਲਬ ਵੈਸੇ ਵੀ ਪਤਾ ਲੱਗ ਜੂ ਗਾ ਤੁਹਾਨੂੰ ਹਨਾ। ਤੁਸੀਂ ਵੈਸੇ ਹੀ ਸਰਚ ਕਰੋ ਇੰਟਰਨੈਟ ਤੇ ਕਰਲੋ।
ਕੋਈ ਨਹੀਂ ਮੈਂ ਫਿਰ ਸਰਚ ਕਰਕੇ ਨਾ ਮੈਂ ਫਿਰ ਪਾਉਂਦੀ ਹਾਂ ਵੀ ਦੇਖਈ ਔਨਲਾਈਨ ਤੁਸੀਂ ਕਹਿ ਰਹੇ ਹੋ ਅਤੇ ਔਨਲਾਈਨ ਚਲੋ ਮੈਨੂੰ ਵੀ ਥੋੜ੍ਹਾ ਵਧੀਆ ਰਹੇਗਾ ਫਿਰ ਬ ਬੱਚਾ ਵੀ ਕਰੇ ਆ ਤੇ ਧਿਆਨ ਵੀ ਮੈਂ ਰੱਖ ਸਕਦੇ
ਨਹੀਂ ਤੁਸੀਂ ਵੀ ਸਿੱਖ ਲਓਗੇ ਨਾਲ ਨਾਲ ਨਾ ਸਾਈਡ ਬਾਏ ਸਾਈਡ ਬੱਚੇ ਨੂੰ ਵੀ ਨ ਕੁਛ ਪਤਾ ਲੱਗਦਾ ਤੁਹਾਨੂੰ ਪਤਾ ਲੱਗ ਜਾੂਗਾ
ਕੁ ਚਲੋ ਜ ਮਰਜ਼ ਲੈਏ ਲਾਈ ਲੈਲਾਈ ਲੈ ਹਾਂਜੀ ਪਰ ਮੇਰੇ ਹਿਸਾਬ ਤੁਹਾਡੇ ਹਿਸਾਬ ਦੇ ਨਾਲ ਸ ਬੱਚਿਆਂ ਨੂੰ ਮਤਲਬ ਪੜ੍ਹਾਇਆ ਜਾਂਦਾ ਕਿ ਔਫਲਾਈਨ 'ਚ ਹੀ ਪੜ੍ਹਾਇਆ ਜਾਂਦਾ
ਦੇਖੋ ਦੋਨੋ ਜੇ ਬੱਚਾ ਸੀਰੀਅਸ ਫੇਿਰ ਤਾਂ ਮੇਰੇ ਹਿਸਾਬ ਨਾਲ ਨ ਲਈਨ ਹੀ ਠੀਕ ਹੈ ਨਾਲੇਮ ਦੀ ਸੇਵਿੰਗ ਆ ਜਾਣ ਮ ਨ ਲੱਗਦਾ ਮਨੀ ਸੇਵਿੰਗ ਵੈਸੇ ਵੀ ਕੋਰਸ ਸਸ ਹੁੰਦੇ ਆ ਕਾਫੀ ਸਸਤੇ ਪੈਂਦੇ ਆਿ ਜੇਾਂ ਮਤਲਬ ਅਲਾਈਨ ਕੀਤੇ ਸੈਂਟਰ ਤੋਂ ਜਾ ਕੇ ਕਿਉਂਕਿ ਉਹਨਾਂ ਨੇ ਆਪਣਾ ਰੈਂਟ ਦੇਣਾ ਸੈਂਟਰ ਦਾ ਹੋਰ ਵੀ ਦੇਖੋ ਕਿੰਨਾ ਕੁਛ ਉਹਨਾਂ ਦੇ ਖਰਚੇ ਹੁੰਦੇ ਆ ਹਨਾ ਤੇ ਮਤਲਬ ਔਨਲਾਈਨ ਐਸਾ ਕੁਛ ਹੁੰਦਾ ਨੀ ਹੈਗਾ ਤੇ ਹੋਰ ਦੂਸਰੀ ਗੱਲ ਇਹ ਹੋ ਗਈ ਕਿ ਜਿਹੜਾ ਔਨਲਾਈਨ ਹੈ ਔਨਲਾਈਨ ਦੇ ਵਿੱਚ ਆਪਾਂ ਫੇਰ ਵੈਸੇ ਵੀ ਦੇਖਦੇ ਹ ਕੇ ਆਪਾਂ ਉੱਥੇ ਜਾ ਰਿਹਾ ਸਿਰਫ ਆਪਣਾ ਬੱਚਾ ਸਿੱਖ ਰਿਹਾ ਔਨਲਾਈਨ ਚੱ ਆਪਾਂ ਵੀ ਨਾਲ ਸਿੱਖ ਸਕਦੇ ਆ ਬੈਠ ਕੇ ਹਨਾ
ਹਾਂਜੀ-ਹਾਂਜੀ ਇਹ ਪੁਆਇੰਟ ਚਾਰ ਬੈਠੇ ਹਾਂ ਇਹ ਪੁਆਇੰਟ ਸਹੀ ਹੈ ਤੁਹਾਡਾ ਫਿਰ ਮੈਂ ਔਨਲਾਈਨ ਹੀ ਰੈਫਰ ਕਰਦੀ ਹਾਂ ਆਪਣੇ ਬੇਟੇ ਨੂੰ ਮੈਂ ਕਹਿੰਦੀ ਹਾਂ ਆਪਣੇ ਹਸਬੈਂਡ ਨੂੰ ਕਿ ਅਸੀਂ ਔਨਲਾਈਨ ਹੀ ਪਾ ਦਿੰਦੇ ਹਾਂ ਔਨਲਾਈਨ ਦੇ ਨਾਲ ਦੇਖੋ ਮੈਂ ਵੀ, ਮੈਂ ਵੀ ਹੁਣ ਦੇਖੋ ਬੇਟੇ ਨੂੰ ਦੇਖ ਚਲੋ ਹੁਣ ਉਹ ਕੁਛ ਸਿੱਖ ਰਿਹਾ ਸਗੋਂ ਸਹੀ ਕਿਹਾ ਤੁਸੀਂ ਮੈਂ ਵੀ ਨਾਲ ਬੈਠ ਕੇ ਮੈਂ ਵੀ ਥੋੜ੍ਹਾ ਦੇਖ ਲਾਂਗੀ ਹੈਨਾ ਕੀ ਪਤਾ ਮੈਨੂੰ ਵੀ ਥੋੜ੍ਹਾ ਜਿਹਾ ਰਿਕਵਰ ਹੋ ਜਵੇ ਸਾਰਾ ਹੈ ਨਾ ਮੈਂਥ ਚਲੋ ਸਿੱਖਿਆ ਨਹੀਂ ਇਹਦਾ ਕੰਪਿਊਟਰ ਦਾ ਤੇ ਮੈਨੂੰ ਸਾਰਾ ਪਤਾ ਆ ਤੇ ਉਹ ਵੀ ਥੋੜ੍ਹਾ ਬਹੁਤ ਕੰਪਿਊਟਰ ਦੇ ਨਾਲ ਹੀ ਹੋਏਗਾ ਥੋੜਾ ਬਹੁਤ ਦੇਖਿਆ ਜਾਏਗਾ
ਨਾਲੇ ਬੱਚਾ ਆਪਣੀ ਅਬਜਰਵੇਸ਼ਨ ਦੇ ਵਿੱਚ ਰਹਿੰਦਾ ਫਿਰ ਆਪਾਂ ਨੂੰ ਪਤਾ ਲੱਗਦਾ ਬ ਬੱਚਾ ਕਰ ਰਿਹਾ ਜਾਂ ਨਹੀਂ
ਹਾਂਜੀ ਹਾਂਜੀ ਬਿਲਕੁਲ-ਬਿਲਕੁਲ ਅੱਜ ਕੱਲ੍ਹ ਤੇ ਮੈ ਨਾ ਔਨਲਾਈਨ ਜਿਸ ਮ ਦੇ ਵਿੱਚ ਵੀ ਇੱਦਾਂ ਸਹੀ ਹੈ ਨਾ ਸਕਿੱਲਸ ਦੇ ਲਈ ਵੀ ਜਿਵੇਂ ਉਹ ਕੋਈ ਚੀਜ਼ ਕਰਾਉਂਦੇ ਨੇ ਹੈ ਨਾ ਫਿਰ ਉਹਨਾਂ ਦਾ ਹੁੰਦਾ ਹੈ ਕਿ ਜਿਵੇਂ ਮਤਲਬ ਦੋ ਤਿੰਨ ਦਿਨ ਬਾਅਦ ਯਾ ਹਫ਼ਤੇ ਬਾਅਦ ਉਹਨਾਂ ਨੇ ਉਹ ਚੀਜ਼ ਦਾ ਪੂਰਾ ਇੱਕ ਰਿਵੀਜ਼ਨ ਲੈਣੀ ਹੁੰਦੀ ਹੈ। ਉਹ ਵੀ ਬੜਾ ਪੁਆਇੰਟ ਵਧੀਆ ਇਹਨਾਂ ਦਾ ਹੈਨਾ? ਕੰਪਿਊਟਰ ਵਾਈਜ਼, ਹਾਂਜੀ-ਹਾਂਜੀ ਕੰਪਿਊਟਰ ਵਾਈਜ਼ ਸਾਰਾ ਰਹਿੰਦਾ ਆ ਉਹਦੇ ਵਿੱਚ ਕਰਵਾਉਣਾ, ਕਰਨਾ, ਫਿਰ ਏਦਾਂ ਪਤਾ ਲੱਗ ਜਾਂਦਾ ਏ, ਦੇਖੋ ਬੱਚੇ ਨੂੰ ਵੀ ਕਿੰਨਾ ਆਇਆ ਹੈਨਾ, ਬਈ ਅਗਰ ਮੈਂ ਵੀ ਨਾਲ ਕਰਾਂਗੀ ਦੇਖੋ ਮੈਨੂੰ ਵੀ ਆਪਣਾ ਵੀ ਪ ਤਾਂ ਲੱਗ ਜੇਗਾ, ਦੇਖੋ ਘਰੇ ਬਹਿ-ਬਹਿ ਕੇ ਇੱਕ ਨਵੀਂ ਚੀਜ਼ ਵੀ ਬੱਚੇ ਨੂੰ ਵੀ ਸਿਖਾ ਤਾ, ਆਪ ਵੀ ਸਿੱਖ ਲਿਆ।
ਗਿਆ ਬਾਹਰ ਨੀ ਜਾ ਰਿਹਾ ਏ।
ਹਾਂਜੀ-ਹਾਂਜੀ ਤੁਸੀਂ ਪਾਇਆ ਕੋਈ ਮਤਲਬ ਅਪਣੇ ਬੱਚਿਆਂ ਵਗੈਰਾ ਨੂੰ ਸਕੂ ਲ ਚ ਕੀ ਹਲੇ ਨੀ?
ਨਹੀਂ ਹੁਣ ਤੁਹਾਨੂੰ ਪਤਾ ਮੇਰੇ ਤਾਂ ਬੱਚੇ ਜ਼ਿਆਦਾ ਛੋ ਤੇ ਹਮ, ਵੈਸੇ ਕਰਵਾ ਦਿੰਣੇ ਹਾਂ ਘਰ ਕੁਛ ਅਲੱਗ ਕਰਵਾ ਦਿੰਣੇ ਆ, ਮਤਲਬ ਕੋਈ ਮਾਇੰਡ ਵਿਟੀ ਹੋ ਗਈ, ਕੋਈ ਲੋਜੀਕਲ ਐਕਟੀਵਿਟੀ ਹੋ ਗਈ, ਯਾ ਕੁਛ ਹੋ ਗਿਆ ਹੈਨਾ, ਤੇ ਮਤਲਬ ਜਿਹਦੇ ਵਿੱਚ ਹਾਂਜੀ ਰੀ ਮੂਵ ਕਰੇ ਬੱਚੇ ਦੀ ਜਾਂ ਕੁਛ ਐਕਟਿਵ ਬਣ, ਉਸ ਤਰ੍ਹਾਂ ਦਾ ਕੁਛ ਕਰਵਾ ਦਿੰਦੇ ਆ। ਮੋਟਰ ਸਕਿਲਸ ਕਹਿੰਦੇ ਆਨੂੰ ਮੋਟਰ ਸਕਿਲਸ, ਮੋਟੋ ਸਕਿਲਸ ਨਾਲ ਚਲੋ ਬੱਚੇ ਦਾ ਮਾਈੰਡ ਸ਼ ਸ਼ਾਰਪ ਹੋ ਜਾਂਦਾ ਥੋੜਾ ਨਾ ਲਰਨਿੰਗ ਪਾਵਰ ਇੰਪਰੂਵ ਹੋ ਜਾਂਦੀ ਏ, ਸਬ ਕੁੱਛ ਕਰ ਨਹੀਂ ਬਟ ਹਜੇ ਕੋਈ ਸਪੈਸ਼ਲ ਕੋਈ ਸਕਿੱਲ ਡਿਵੈਲਪ ਮੇਨਟ ਲਈ ਹਜੇ ਕੁਛ ਐਸਾ ਕੋਰਸ ਵਗੈਰਾ ਨਹੀਂ ਓਹਨੂੰ ਜੋਇਨ ਕਰਵਾਆ। ਛੋਟੇ ਜਾਦਾ ਨਾ ਫਿਰ ਹਜੇ। ਹਮ ਚਲੋ ਠੀਕ ਆ ਫਿਰ ਮੈਨੂੰ ਥੋੜਾ ਕੰਮ ਸੀਗਾ, ਆਪਾਂ ਫਿਰ ਬਹਿ ਕੇ ਮਿਲਦੇ ਹਾਂ, ਗੱਲ ਕਰਦੇ ਆ ਫਿਰ ਅ ਆਪਾਂ ਦੇਖਦੇ, ਆਪਾਂ ਸਰਚ ਕਰ ਲਾਂਗੇ।
ਠੀਕ ਹੈ ਓਕੇ-ਓਕੇ, ਹਾਂਜੀ-ਹਾਂਜੀ ਠੀਕ ਹੈ ਓਕੇ, ਸਤਿ ਸ਼੍ਰੀ ਅਕਾਲ।